ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹੋਰ ਸੁਣਾਓ ਸਭ ਠੀਕ ਏ।
ਹਾਂਜੀ ਸਭ ਠੀਕ ਨੇ ਜੀ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ ਠੀਕ ਨੇ ਜੀ।
ਅੱਛਾ ਜੀ ਹੋਰ ਕੋਲੇਜ ਵਗੈਰਾ ਜਾਂਦੇ ਨੇ।
ਹਾਂਜੀ ਜਾਂਣੀ ਆਂ ਜੀ। ਹਾਂਜੀ ਥਰਡ ਏਅਰ
ਹਾਂਜੀ-ਹਾਂਜੀ ਠੀਕ ਹੁਣ ਦਾ
ਹਾਂਜੀ-ਹਾਂਜੀ ਹੋਰ ਤੁਸੀਂ ਜਾਂਦੇ ਹੋ ਜੀ ਕੋਲੇਜ ਵ
ਹਾਂਜੀ
ਕਲੇਜ ਬੈ ਜਾਂਦੇ ਓ ਜੀ।
ਹਾਂਜੀ ਜਾਂਦੇ ਜੀ ਐਮ ਐਮ ਜੀ।
ਅੱਛਾ ਜੀ ਹੋਰ ਕੈਬ ਤੇ ਜਾਣੇ ਓ ਜੀ ਆਪਣੇ ਗੱਡੀ ਹੈਗੀ ਤਾਂਡੇ ਕੋਲ
ਕੀ ਕਹਿ ਰਏ ਓ ਜੀ।
ਮੈਂ ਕਿਆ ਟੈਕਸੀ ਵਗੈਰਾ ਤੇ ਜਾਂਣੇ ਓ ਜੀ ਆਪਣੀ ਗੱਡੀ ਹੈਗੀ।
ਨਈ ਆਪਾਂ ਤਾਂ ਜਾਣਾ ਫਿਰ ਟੈਕਸੀ ਤੇ ਹੀ ਜਾਂਣੇ ਜੀ।
ਅੱਛਾ ਜੀ।
ਹਾਂਜੀ ਲੱਸੀ-ਲੱਸੀ ਪੀ ਵੀ ਜਾਂਦਾ ਜੀ। ਹਾਂਜੀ
ਆਈਫੋਨ ਜਰੂਰੀ
ਹੋਰ ਜੀ।
ਹੋਰ ਜੀ।
ਜਿੰਮ ਜਾਣੇ ਓ ਜੀ।
ਹਾਂਜੀ ਜਾਨੇ ਆਂ ਜੀ ਦੋ ਸਾਲ ਤੋਂ ਜੁਆਇਨ ਕੀਤੀ ਹੋਈ ਏ।
ਅੱਛਾ ਜੀ।
ਹਾਂਜੀ।
ਅੱਛਾ ਜੀ ਕੇੜੀ ਜਿੰਮ ਜਾਨੇ ਓ ਜੀ।
ਜੀ ਆਪਾਂ ਪਾਵਰ ਜਿੰਮ ਜਾਨੇ ਆਂ ਜੀ।
ਅੱਛਾ ਜੀ।
ਹਾਂਜੀ ਹੋਰ ਤੁਸੀਂਦੇ ਹੋ
ਹਾਂਜੀ, ਅਸੀਂ ਓਲੰਪੀਨ ਜਿੰਮ ਜਾਨੇ ਆ ਜੀ।
ਚਲੋ, ਵਧੀਆ ਗੱਲ ਐ ਜੀ।
ਅੱਛਾ ਜੀ, ਸਾਡੀ ਪਰਸਨਲ ਜਿੰਮ ਹੈਗੀ ਜੀ ਓਲੰਪਿਕ
ਪ੍ਰਾਈਵੇਟ ਜਿੰਮ ਬੁੱਕ ਕਰਦੇ ਓ?
ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ ਜਿੰਮ ਜਾਣ ਤੋਂ ਪੈਲਾ ਬਲੈਕ ਕੌਫੀ ਪੀ ਕੇ ਜਾਨੇ ਓ ਜੀ?
ਔਰ ਬਤਾਓ ਜੀ।
ਹਾਂਜੀ, ਤੁਸੀਂ। ਜਿੰਮ ਜਾਣ ਤੋਂ ਪੈਲਾਂ, ਪੈਲਾਂ ਬਲੈਕ ਕੌਫੀ ਪੀ ਕੇ ਜਾਨੇ ਓ ਜੀ।
ਹਾਂਜੀ, ਹਾਂਜੀ ਲੈ ਹਾਂਜੀ ਜਿੰਮ ਜਾ ਕੇ ਪੀਂਦੀ ਆ ਬਲੈਕ ਕੌਫੀ।
ਹਾਂਜੀ, ਮੈਨੂੰ ਤਾਂ ਜਾਦਾ ਪਸੰਦ ਨੀ ਹੈਗੀ ਮੇਰਾ ਦੋਸਤ ਹੈਗਾ ਮੇਰਾ ਦੋਸਤ, ਮੇਰਾ ਦੋਸਤ ਹੈਗਾ ਆਖੀ ਮੱਚੀ ਉਹਨੂੰ ਬੜੀ ਪਸੰਦ।
ਹਾਂਜੀ।
ਓ ਤਾਂ ਜਿਵੇਂ ਜਾਂਦਾ ਐ ਨਾ ਬਸ ਓ ਜਿੰਮ ਜਿੰਮ ਈ ਬੁੱਕ ਕਰ ਲੈਂਦਾ।
ਅੱਛਾ ਚਲੋ ਵਧੀਆ ਗੱਲ ਐ ਜੀ ਸ਼ੇਕ ਸੁਕ ਪੀਂਦੇ ਓ ਜੀ?
ਹਾਂਜੀ, ਹਾਂਜੀ ਪੀਨੇ ਆ ਜੀ।
ਅੱਛਾ, ਕਿਵੇਂ ਲੱਗਦਾ ਤੁਆਨੂੰ ਸ਼ੇਕ?
ਬਹੁਤ ਵਧੀਆ ਲੱਗਦੈ ਜੀ।
ਅੱਛਾ ਜੀ, ਚਲੋ ਵਧੀਆ ਗੱਲ ਐ ਜੀ।
ਹਾਂਜੀ, ਔਰ ਤੁਸੀਂ ਪੀਨੇ ਔ ਜੀ ਸ਼ੇਕ ਵਗੈਰਾ?
ਹਾਂਜੀ ਪੀ ਲੈਨਾ ਜੀ ਪਰ ਬੌਤ ਘੱਟ ਪੀਨੇ ਆ ਜੀ।
ਕੇੜ੍ਹਾ ਸ਼ੇਕ ਪੀਨੇ ਓ ਜੀ ਤੁਸੀਂ?
ਜੀ ਆਪਾਂ ਬਨਾਨਾ ਸ਼ੇਕ ਪੀਨੇ ਆ ਜੀ ਕੇਲ ਦਾ।
ਅੱਛਾ ਜੀ।
ਹਾਂਜੀ, ਔਰ ਅੰਬਰਸਰ ਗਏ ਸੀ ਕਦੀ ਅੰਬਰਸਰ?
ਹਾਂਜੀ ਪਾਣੀ ਕੇ ਬਾਅਦ ਮੇਰਾ ਦੋਸਤ। ਹਾਂਜੀ।
ਅੰਬਰਸਰ ਗਏ ਓ ਕਦੀ?
ਹਾਂਜੀ। ਹੈਲੋ। ਹੈਲੋ, ਹਾਂਜੀ।
ਕੀ ਕੈ ਰੇ ਕੀ ਕੈ ਰੇ ਓ?
ਛੁੱਟੀਆਂ 'ਚ ਛੁੱਟੀਆਂ 'ਚ ਘੁੰਮਣ ਗਏ ਸੀ ਤੁਸੀਂ?
ਹਾਂਜੀ, ਗਏ ਸੀ ਜੀ ਆਪਾਂ ਦੇਹਰਾਦੂਨ ਗਏ ਸੀ। ਮਨਾਲੀ ਗਏ ਸੀ, ਮਨਸੂਰੀ ਗਏ ਸੀ।
ਅੱਛਾ ਜੀ। ਅੱਛਾ ਜੀ ਮਨਾਲੀ ਦੀ ਤੇ ਚਾਹ ਬੜੀ ਫੇਮਸ ਹੋਈ।
ਹਾਂਜੀ, ਸਈ ਕੈ ਰੇ ਓ ਜੀ ਬੜੀ ਫੇਮਸ ਹੈਗੀ ਓਦਰ ਦੀ ਚਾਹ ਤੇ। ਮੈਗੀ, ਬੜੀ ਫੇਮਸ ਹੈਗੀ ਹੈ। ਉਧਰ ਦੀ ਚਾਹ ਬੜੀ ਫੇਮਸ ਹੈਗੀ ਜੀ। ਹਾਂਜੀ। ਹਾਂਜੀ।
ਹੋਰ ਤੁਸੀਂ ਜਿੰਮ ਤੋਂ ਆਉਣ ਤੋਂ ਬਾ ਵਰਕ ਆਊਟ, ਜਾਣ ਤੋਂ ਪਹਿਲਾਂ, ਵਰਕਆਊਟ ਕਰਦੇ ਸੀ?
ਹਾਂਜੀ- ਹਾਂਜੀ ਜਿੰਮ ਕਰਨ ਤੋਂ ਪਹਿਲਾਂ ਵਰਕ ਆਊਟ ਕਰਦੇ ਹਾਂ ਜੀ।
ਹੈਲੋ ਜੀ।
ਹਾਂਜੀ, ਜਿੰਮ ਤੋਂ ਜਿੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਵਰਕਆਊਟ ਕਰ ਲੈਂਣੇ ਆਂ ਜੀ।
ਅੱਛਾ ਜੀ, ਫਾਸਟ ਫੂਟ ਵਗੈਰਾ, ਖਾਂਦੇ ਹੋ ਜੀ।
ਹੈਂ
ਫਾਸਟ ਫੂਡ ਵਗੈਰਾ, ਖਾਂਦੇ ਹੋ ਜੀ?
ਹਾਂਜੀ- ਹਾਂਜੀ ਖਾਣੇ ਆ ਜੀ।
ਅੱਛਾ ਜੀ, ਹੋਰ ਕਿਹੜੀ ਗੱਡੀ, ਹੈਗੀ ਜੀ ਤੁਹਾਡੇ ਕੋਲ?
ਕੀ ਕਹਿ, ਰਹੇ ਹੋ ਜੀ?
ਕਿਹੜੀ ਗੱਡੀ, ਹੈਗੀ ਜੀ ਤੁਹਾਡੇ ਕੋਲ?
ਜੀ ਆਪਾਂ ਕੋਲ ਫੋਰਚੂਨਰ, ਹੈਗੀ ਹੋ
ਅੱਛਾ ਜੀ। ਫੋਰਚੂਨਰ,
ਹਾਂਜੀ, ਵੈਦਰ
ਅੱਛਾ ਜੀ ਦੋ -ਚਾਰ ਚ, ਅਪ ਡਾਊਨ ਪਾਣ
ਹੈਵੀ
ਹੈਲੋ ਜੀ।
ਹੈਲੋ ਜੀ।
ਹਾਂਜੀ।
ਹਾਂਜੀ, ਤੁਹਾਡੇ ਕੋਲ ਕਿਹੜੀ ਗੱਡੀ ਹੈਗ ਏ?
ਸਾਡੇ ਕੋਲ ਫੋਰਚੂਨਰ ਜਡਰ,
ਸ ਬ।
ਹਾਂਜੀ।
ਅ
ਹਾਂਜੀ।
ਹ।
ਹਾਂਜੀ।
ਚੱਲ ਘੁੰਮ ਲਿਆ ਤੁਸੀਂ ਗੱਡੀ ਚ
ਹਾਂਜੀ- ਹਾਂਜੀ।
ਅੱਛਾ ਜੀ। ਹੋਰ, ਵੀ ਕੋਣ? ਡੇਲੀ ਰੂਟੀਨ ਆਏ, ਕੀ ਕਰਦੇ ਹੋ ਪੂਰੀ - ਪੂਰੇ ਦਿਨ ਚ
ਤੁਸੀਂ ਦੱਸੋ, ਤੁਸੀਕੀ ਕਰ ਦੇ ਹੋ ਜੀ?
ਬਿਮਾਰ ਆ ਅਸੀਂ।
ਹਾਂਜੀ।
ਮੈਂ ਕਹਿ ਰਿਹਾ ਜੀ, ਤੁਹਾਨੂੰ ਗੱਡੀ ਚਲਾਉਣ ਜਾਂਦੀ ਆ ਫੋਰਚੂਲਰ।
ਹਾਂਜੀ, ਚਾਲ਼ਾਣੀ ਹਾਂਜੀ।
ਅੱਛਾ ਜੀ। ਚਲੋ ਵਧੀਆ ਗੱਲ ਹੈ ਜੀ, ਚਲਾਨੀ ਆਉਣੀ ਚਾਹੀਦੀ ਹੈ ਜੀ। ਕਦੇ- ਕਦਾ ਕੰਮ ਪੈ ਜਾਂਦਾ, ਕਦੇ ਕਦਾ ਜਾਣਾ ਪੈਂਦਾ, ਬੰਦੇ ਨੂੰ।
ਹਾਂਜੀ -ਹਾਂਜੀ!
ਤੁਸੀ- ਤੁਸੀਂ, ਵੀ ਸਵੇਰੇ ਉੱਠ ਕੇ ਕੀ ਕਰਦੇ ਹੋ?
ਹਜੀ। ਹੈਲੋ ਜੀ।
ਹਾਂਜੀ!
ਹੋਰ ਦੱਸੋ ਜੀ, ਅੱਜ ਕੱਲ ਕੀ ਚੱਲ ਰਿਹਾ ਲਾਈਫ ਚ।
ਹੈਲੋ ਜੀ। ਹੈਲੋ ਜੀ। ਹੈਲੋ ਜੀ। ਹੈਲੋ।
ਹਾਂਜੀਓ।
ਹੈਲੋ ਜੀ ਮ ਦਸੋ ਔਨਲਾਇਨ ਸੌਪਿੰਗ ਕਰਦੇ ਓ ਜੀ।
ਕੀ ਕਹਿ ਰਹੇ ਹੋ, ਜੀ।
ਔਨਲਾਈਨ ਸ਼ੋਪਿੰਗ ਕਰਦੇ ਹੋ ਜੀ?
ਜੀ, ਆਪਾਂ ਬਹੁਤ ਘੱਟ ਕਰਦੇ ਹਾਂ ਜੀ, ਇੱਕ ਵਾਰੀ ਮੇਰੇ, ਮੇਰੇ ਭਰਾ ਦੇ ਮੁੰਡੇ ਨੇ ਕੱਪੜੇ ਮੰਗਏ ਸੀ, ਜੀ। ਖੱਧਰਾ ਆ ਸੀ।
ਅੱਛਾ ਜੀ।
ਹੋ। ਹੋਰ ਯਾਰ।
ਅੱਛਾ ਜੀ।
ਔਰ ਦੱਸੋ ਜੀ।
ਹਾਂਜੀ! ਹੋਰ ਸੁਣਾਓ, ਤੁਸੀਂ ਸੁਣਾਓ ਹੋਰ ਤੁਸੀਂ ਸੁਣਾਓ ਜੀ।
ਹੋਰ ਦੱਸੋ ਜੀ, ਕਿ ਚੱਲ ਰਿਹਾ ਲਾਈਫ ਚ, ਅੱਜ ਕੱਲ। ਕੀ ਅਗ ਕੀਗ ਦਾ ਗੋਲ ਕੀਗਾ
ਤੁਹਾਡਾ ਕੀ ਹਾਲ ਹੈ ਜੀ?
ਜੀ, ਆਪਾਂ ਤਾਂ ਇੰਜੀਨੀਅਰਿੰਗ ਬਣਨਾ ਜੀ।
ਅੱਛਾ ਜੀ, ਅਸੀ ਸੀਏ ਬਣਣਾ ਜੀ।
ਹਾਂਜੀ! ਚਲੋ ਵਧੀਆ ਗੱਲ ਹੈ ਜੀ, ਉਹ ਉਹਦਾ, ਉਹਦਾ ਬਣਨ ਲਈ ਤੇ ਪੜ੍ਹਨਾ ਬਹੁਤ ਪੈਂਦਾ ਹੈ ਜੀ।
ਹਾਂਜੀ -ਹਾਂਜੀ! ਹੋਰ ਚੀ ਸੀ ਏ ਵਗੈਰਾ ਬਣਣਾ ਹੈ
ਹੋਰ ਜੀ, ਔਰ, ਉਸ ਤੋਂ ਇਲਾਵਾ ਕੁਛ ਬਣ ਸਕਦੇ ਹੋ? ਉਸ ਤੋਂ ਇਲਾਵਾ ਕੁੱਛ ਬਣ, ਬਣਨਾ ਚਾਹੁੰਦੇ ਹੋ?
ਹੰ, ਨਾ ਜੀ ਨਾ। ਇੱਕੋ ਹੀ ਡਰੀਮ ਹੇਗਾ ਜੀ।
ਉਸ ਤੋਂ ਇਲਾਵਾ ਸੀ ਏ ਦੇ ਇਲਾਵਾ, ਕੋਈ ਕੋਈ ਡਰੀਮ ਹੈਗਾ ਬਾਹਰ ਜਾਣ ਦਾ, ਕੰਟਰੀ ਵਗੈਰਾ।
ਨਾ ਜੀ ਨਾ।
ਅੱਛਾ ਜੀ, ਆਪਣੇ ਇੰਡੀਆ ਕੀ ਰਹਿਣ ਦਾ।
ਸਾਡਾ ਜੀ, ਆਸਟ੍ਰੇਲੀਆ ਵਗੈਰਾ ਜਾਣ ਦਾ‌ ਅ
ਅੱਛਾ ਜੀ, ਚਲੋ ਵਧੀਆ ਗੱਲ ਹੈਗੀ।
ਹਾਂਜੀ ਹਾਂਜੀ
ਖਾਲੀ ਚਲੋ ਵਧੀਆ ਗੱਲ ਆ ਹੈ
ਹੈਲੋ ਫਾਸਟ ਫੂਡ ਖਾਂਦੇ ਹੁੰਦੇ ਜੇ
ਨਾ ਜੀ ਨਾ ਬਹੁਤ ਘੱਟ ਖਾਲੀ ਬ
ਅੱਛਾ ਜੀ ਕਦੇ ਕਦਾਰ ਹੀ ਖਾਂਦੇ ਜੀ
ਡਟਿ ਮਾਰਤੇ ਹੈ ਆਪਣੇ ਆਪ ਬਚਾ ਬ
ਅੱਛਾ ਜੀ ਹੋਰ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ
ਕਿਆ